ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ।
ਬਸ ਠੀਕ ਹੈ ਤੁਸੀਂ ਸੁਣਾਓ।
ਬਸ ਵਧੀਆ ਠੀਕ ਠਾਕ ਹੋਰ ਸੁਣਾਓ ਬੜੇ ਦਿਨਾਂ ਬਾਅਦ ਯਾਦ ਕੀਤਾ ਤੁਸੀਂ।
ਹਾਂਜੀ -ਹਾਂਜੀ ਮੈਂ ਕਿਹਾ ਅੱਜ ਯਾਦ ਕਰ ਲਈਏ ਬੜਾ ਟਾਈਮ ਹੋ ਗਿਆ ਗੱਲ ਨਹੀਂ ਹੋਈ।
ਉਹ ਤਾਂ ਹੈ ਸਹੀ ਗੱਲ ਮੈਂ ਵੀ ਯਾਦ ਕਰ ਰਹੀ ਸੀ ਤੁਹਾਨੂੰ ਤੇ। ਤੇ ਫੇਰ ਬਸ ਕੋਈ ਨ ਕੋਈ ਕੰਮ ਪੈ ਜਾਂਦਾ ਫਿਰ ਦਿਮਾਗ ਚੋਂ ਨਿਕਲ ਜਾਂਦਾ।
ਹਾਂਜੀ- ਹਾਂਜੀ ਇਦਾਂ ਹੀ ਆ ਘਰਾਂ ਦੇ ਵਿੱਚ।
ਮੈਂ ਤੁਹਾਨੂੰ ਪੁੱਛਣਾ ਹੀ ਸੀਗਾ ਤੁਸੀਂ ਇਸ ਵਾਰ ਕੀਟੀ ਤੇ ਆਏ ਨਹੀਂ।
ਬਸ ਉਹ ਨਾ ਥੋੜ੍ਹਾ ਘਰੇ ਗੈਸਟ ਆਏ ਹੋਏ ਸੀ। ਹਾਂ ਫਿਰ ਆ ਨਹੀਂ ਹੋਇਆ।
ਅਸੀਂ ਇੰਨਾ ਅੱਛਾ- ਅੱਛਾ। ਬੜਾ ਇੰਜੋਏ ਕੀਤਾ ਤੁਹਾਨੂੰ ਇੰਨਾ ਮਿਸ ਕੀਤਾ ਸਾਰੇ ਪੁੱਛਦੇ ਪੇ ਸੀ ਕਹਿੰਦੇ ਆਏ ਨੀ ਤੁਹਾਡੇ ਉਹ। ਭੈਣਜੀ ਮੈਂ ਕਿਹਾ ਉਹ ਬਸ ਪਤਾ ਨੀ ਕੀ ਗੱਲ ਮੇਰੀ ਤਾਂ ਗੱਲ ਹੋਈ ਨੀ ਉਹਨਾਂ ਨਾਲ।
ਹਾਂਜੀ ਬਸ ਘਰੇ ਗੈਸਟ ਆਏ ਕਰਕੇ ਆ ਨੀ ਹੋਇਆ।
ਅੱਛ।
ਨੈਕਸਟ ਟਾਈਮ ਆਵਾਂਗੀ ਪੱਕਾ।
ਜ਼ਰੂਰ। ਆ। ਨਾ। ਕੁੱਛ। ਲੈਣਾ। ਪਹਿਲੇ। ਅਸੀਂ। ਨਾ। ਥੋੜਾ। ਡੈ। ਕੋਡ। ਹੀ। ਰੱਖਿਆ। ਦਾਵੇ। ਤੇ। ਪੱਛਾ। ਨਾ। ਨਾ। ਪਹਿਲੇ। ਹਾਂ। ਫੇਿਰ। ਉਸਦੇ। ਅਕੋਰਡਿੰਗ। ਤੇ ਤੁਹਾਨੂੰ ਦੱਸ ਦਾਂਗੇ ਤੁਸੀਂ ਥੋੜਾ ਨਾ ਇੱਕ ਅਪਡੇਟ ਰਿਹਾ ਕਰੋ ਤੁਸੀਂ ਵਸਐਪ। ਤੇ ਮੈਸੇਜ ਹੀ ਨੀ ਦੇਖਦੇ ਕੁੱਛ ਵੀ ਨੀ ਇੰਨੇ ਬਿਜ਼ੀ। ਰਹਿੰਦੇ ਹੋ ਪਤਾ ਨੀ ਕੀ ਕਰਦੇ ਰਹਿੰਦੇ ਹੋ ਮੈਨੂੰ ਤਾਂ ਸਮਝ ਨੀ ਆਂਦੀ। ਨਹੀਂ ਗੈਸਟ ਰੋਜ਼ ਥੋੜ੍ਹੀ ਨਾ ਆਂਦੇ ਰਹਿੰਦੇ ਨੇ ਭੈਣ ਜੀ ਤੁਸੀਂ। ਉਹ ਤਾਂ ਮੰਨਿਆ ਮੈਂ ਹੁਣ ਆ ਗਏ ਨੇ। ਤੇ ਪਹਿਲਾਂ ਪਿਛਲੀ ਵਾਰ ਵੀ ਤੁਸੀਂ ਇਹੀ ਲਾਇਆ ਸੀਗਾ ਐਕਸਕਿਊਜ ਤੁਸੀਂ ਪਿਛਲੀ ਵੀ ਕਿੱਟੀ ਤੇ ਨਹੀਂ ਆਏ ਸੀ। ਸੀਗੇ ਸਗੋਂ ਸਾਰੇ ਮੈਨੂੰ ਕਹਿੰਦੇ ਤੁਸੀਂ।
ਤਾਂ ਨਹੀਂ ਆਈ।
ਹਾਂ ਫੇਰ ਉਹ ਹਰ ਵਾਰੀ ਏਦਾਂ ਕਰੋਗੇ ਫਿਰ ਮੈਂਬਰਸ ਤੁਹਾਨੂੰ ਪਤਾ ਨਾਰਾਜ਼ ਹੁੰਦੇ ਨੇ ਕੀ। ਆਂਦੇ ਕਿਉਂ ਨੀ। ਕੀ ਗੱਲ ਏ ਸਿਰਫ ਇਹ ਥੋੜ੍ਹੀ ਨਾ ਕਿੱਟੀ ਚਲੋ ਇੰਜੋਏ ਕਰਨ ਵਾਸਤੇ ਹੁੰਦੀ ਹੈ ਓਦਾਂ ਦਾ ਅਸੀਂ ਘਰਾਂ ਚ ਕੰਮਾਂ ਚ ਬਿਜ਼ੀ ਰਹਿੰਦੇ ਹਾਂ ਤੇ
ਟੀ ਵੀ ਤੇ ਸ਼ੁਰੂ ਹੋ ਰਹੀ ਹੈ ਨਾ ਚੁਪਹਿਰਾ ਸਾਹਿਬ ਦੀ ਬੁੱਧਵਾਰ ਤੋਂ ਯਾਦ ਹੈ ਨਾ ਤੁਹਾਨੂੰ ਮੈਂ ਕਿਹਾ ਚੇਤਾ ਨਾ ਭੁੱਲ ਜਾਏ।
ਨਹੀਂ ਨਹੀਂ ਮੈਨੂੰ ਯਾਦ ਹੈ ਮੈਂ ਕਿੱਦਾਂ ਭੁੱਲ ਜਾਣਾ।
ਹਾਂਜੀ ਹਾਂਜੀ ਮੈਂ ਕਿਹਾ ਸ਼ੁਰੂ ਕਰਨੀ ਸੀਂ। ਸਤਾਰਾਂ ਤਰੀਕ ਤੋਂ ਹਾਂਜੀ ਹਾਂਜੀ ਆਣਾ ਜ਼ਰੂਰ।
ਹਾਂਜੀ ਨਹੀਂ ਨਹੀਂ ਜ਼ਰੂਰ ਆਵਾਂਗੀ ਮੈਂ। ਆਪਣੀ ਤੇ ਤੁਸੀਂ ਗਰੁੱਪ ਵਿੱਚ ਹੀ ਪਾ ਦੇਣੇ ਨਾ ਤੇ ਅੱਛਾ ਹੋਰ ਕਾਕਾ ਰੋਂਦਾ ਪਿਆ ਨੀਨੀ ਆਈ ਹੈ ਈ ਨਾ ਇਹਨੂੰ ਹਾਂ ਬੱਚੇ ਵੀ ਨਾ ਬਸ ਓਦਾਂ ਮੱਛਰੀ ਜਾਣਗੇ ਜਦੋਂ ਕੋਈ ਫੋਨ ਫੋਨ ਕਰ ਲੋੋ ਇਹਨਾਂ ਨੂੰ ਨੀਂਦਰ ਆ ਜਾਂਦੀ। ਹਾਂ ਬਸ ਫੋਨ ਚਾਹੀਦਾ ਨਾ ਮੇਨ ਤਾਂ ਫੋਨ ਚਾਹੀਦਾ ਹੁਨੇ ਫੋਨ ਦੇ ਦੋ ਇਹਨਾਂ ਨੇ ਭੁੱਲ ਜਾਣਾ ਸਭ ਕੁਛ ਫੇਰ ਇਹਨਾਂ ਨੂੰ ਨਾ ਰੋਟੀ ਨਾ ਚੇਤੀ ਤਾਂ ਨਾ ਰੋਟੀ ਨੀ ਪਤਾ ਫੋਨ ਖੋਇਆ ਇਹਨਾਂ ਨੇ ਕਹਿਣਾ ਲੈ ਖਾਣ ਨੂੰ ਨੀ ਦਿੱਤਾ।
ਸਭ ਬੱਚਿਆਂ ਦਾ ਉਹੀ ਓ ਹਾਲ ਹੈ ਫ਼ੋਨ ਖੋਲ੍ਹੋ ਤੇ ਨਾਲ ਹੀ ਇਹਨਾਂ ਨੂੰ ਰੋਟੀ ਯਾਦ ਆ ਜਾਂਦੀ ਹੈ।
ਹਾਂ ਬਸ ਇਹੀ ਕੁਛ ਕਰਦੇ ਨੇ। ਹਮ।
ਨਾ ਫੋਨ ਨਾ ਫੋਨ ਨਾ ਲਓ ਤੇ ਨਾ ਇਹਨਾਂ ਨੂੰ ਭੁੱਖ ਲੱਗਦੀ ਨਾ ਪਿਆਸ ਸਾਰੇ ਬੱਚਿਆਂ ਦਾ ਇਹੀ ਹਾਲ ਹੈ। ਸਾਡੇ ਵੀ ਬਹੁਤ ਤੰਗ ਕਰਦੇ ਨੇ
ਹੂੰਮ ਬੱਚੇ ਫੇਿਰ ਨਾ ਵੱਚ ਰ।
ਹਾਂ। ਉਹੀ ਨਾ।
ਸਾਡੇ ਕਿਹੜਾ ਘੱਟ ਨੇ ਆ ਹੁਣ ਦੋ ਦਿਨ ਗਏ ਦੇ ਸੀਗੇ ਘੁੰਮਣ। ਲੜਾਈ।
ਹਾ, ਹਾ
ਕਦੀ ਫੋਨ ਕਦੀ ਕੁਛ ਮੈਂ ਕਿਹਾ ਪਏ ਕਰੋ ਦੋ ਦਿਨ ਤੁਸੀਂ ਐਨ ਐਸ਼ ਕਰਕੇ ਆਏ ਹੋ ਤੇ ਤੁਸੀਂ ਕੋਈ ਪੜ੍ਹਾਈ ਨਹੀਂ ਕੀਤੀ ਕੋਈ ਕੁਛ ਅੱਛ ਨੀ ਹੁਣ ਤੁਸੀਂ ਆਏ ਹੋ। ਥੋੜਾ ਬੁੱਕਸ ਖੋਲ ਲੋ ਖਾਲੀ ਬੁੱਕਸ ਖੋਲੀਆਂ ਈ ਨੇ ਪੜ੍ਹੇ ਨੀ ਹੈਗੇ। ਉਹ ਪਈਆਂ ਦੀਆਂ ਮੇਰੇ ਸਰਾਣੇ ਹੁਣ ਫੇਰ। ਖੇਲਣ ਗਏ ਦੇ ਨੇ ਹੁਣ ਡੇਰ ਮਰ ਪੇ ਨ ਅਸੀ ਜਾਣਾ ਅਸੀ ਜਾਣਾ।
ਉਹ ਮੰਮੀ ਪੜ੍ਹੇ। ਬੁੱਕਸ ਬੱਚਿਆਂ ਦੀਆਂ।
ਆਹੋ ਸਹੀ ਗੱਲ ਏ ਮਾਵਾਂ ਹੀ ਪੜਦੀਆਂ ਨੇ ਅੱਧਾ ਕੰਮ ਤਾਂ ਆਪ ਕਰਨਾ ਪੈਂਦਾ ਇਹਨਾਂ ਨਾਲ ਪੜ੍ਹਾਉਣਾ ਆਪ ਪੜ੍ਹਨਾ ਪੈਂਦਾ ਫੇਰ ਹੀ ਪੜ੍ਹਾ ਹੁੰਦਾ ਤਾਂ ਵੀ ਭਾਵੇਂ
ਉਹੀ ਉਹੀ ਨਾ ਹੋਰ ਕਿਥੇ ਸਾਰਾ ਦਿਨ ਖਪਦੇ ਰਹੀਦਾ ਵਾ ਕਿਤਾਬਾਂ ਵੇਖ ਕੇ ਵੇਖਦੇ ਹੀ ਨਹੀਂ ਚੱਕਦੇ ਹੀ ਨਹੀਂ।
ਅੱਛਾ ਅੱਛਾ ਅਜ ਕੀ ਬਣਾਇਆ ਫਿਰ ਤੁਸੀਂ ਬੜੇ ਤਾਂ ਗੈਸਟ ਆਏ ਹੋਣੇ।
ਮੈਂ ਬਸ ਹੁਨੇ ਬਰਗਰ ਬਣਾ ਕੇ ਖਾ ਕੇ ਹਟੇ ਆ।
ਅੱਛਾ ਇਕੱਲੇ ਇਕੱਲੇ ਬਰਗਰ ਬਣਾ ਲਏ ਤੁਸੀਂ।
ਆ ਜੋ ਤੁਸੀਂ ਤੁਹਾਨੂੰ ਵੀ ਖਵਾ ਦਿੰਦੇ ਆ।
ਨਹੀਂ ਨਹੀਂ ਐਵੇਂ ਥੋੜੀ ਨਾ ਹੁੰਦਾ ਵੇ ਆਪ ਕਹਿ ਕੇ ਬਣਵਾਸੀਂ। ਆਈਏ ਤੁਹਾਡਾ ਫਰਜ਼ ਸੀਗਾ ਸਾਨੂੰ ਕਹਿਣਾ ਇਵੇਂ ਥੋੜਾ ਬਿਨਾਂ ਕਹੇ ਅਸੀ ਤੁਰ ਪਾਂਗੇ।
ਚੱਲ ਬਣਾਵਾਂਗੀ ਫਿਰ ਅੱਜ ਗੈਸਟ ਆ ਕੇ ਕੱਲ੍ਹ ਬਣਾਏ ਨਹੀਂ ਅੱਜ ਬਣਾਏ।
ਅੱਛਾ ਅੱਛਾ ਚਲੋ ਵਧੀਆ ਹੈ ਹਾਂਜੀ ਵਧੀਆ ਵਧੀਆ ਤੁਸੀਂ ਤਾਂ ਬਣਾਉਂਦੇ ਰਹਿੰਦੇ ਹੋ ਇਹ ਚੀਜ਼ਾਂ ਸਾਡੇ ਨੀ ਅਸੀਂ ਤਾਂ ਸਿੰਪਲ ਦਾਲ ਰੋਟੀ ਤੇ ਬਣਾਈ ਦੀ ਹੈ ਫਾਲਤੂ ਚੀਜ਼ਾਂ ਦਾ
ਮੈ ਦਾਲ ਚੌਲ ਵੀ ਬਣਾਏ ਹੋਏ ਸਿੰਪਲ ਰੋਟੀ ਵੀ
ਹਾਂ ਨਹੀਂ ਤੁਸੀਂ ਬੜੇ ਇਹਦੇ ਚ ਐਕਸਪਰਟ ਹੈਗੇ ਹੋ ਮੈਨੂੰ ਪਤਾ ਹੈ।
ਦਿਲ ਕਰ ਰਿਹਾ ਖੁਸ਼ ਹੋ ਜਾਂਦਾ ਨਾ ਮਨ
ਹਾਂ ਨਹੀਂ ਨਹੀਂ ਤੁਹਾਨੂੰ ਵੈਸੇ ਵੀ ਬਾਹਰ ਦਾ ਬਹੁਤ ਪਸੰਦ ਹੈ ਮੈਨੂੰ ਪਤਾ। ਤਾਈ ਤੁਸੀਂ ਫਿਰ ਉਹ ਘਰ ਈ ਬਣਾ ਲੈਂਦੇ ਹੋ ਜ਼ਿਆਦਾ ਵਧੀਆ। ਬਾਰ ਤਾ ਪਤਾ ਗ।
ਤਾਂ ਫਿਰ ਇਹੀ ਚੀਜ਼ਾਂ।
ਆਹ ਬੱਚਿਆਂ ਨੂੰ ਇਹੀ ਪਸੰਦ ਹੈ ਦਾਲ ਰੋਟੀ ਦਾ ਬਸ। ਪਈ ਰਹਿਣੀ ਉਹ ਤੁਹਾਡੀ ਹੁਣ ਬਣਾਈ ਰਾਤੀ ਵੀ ਉਹੀ ਰਹਿਣਾ ਸਵੇਰੇ ਵੀ ਉਹ ਬੱਚਿਆਂ ਨੇ ਕਹਿਣਾ ਲਟਰਮ ਪੁਟਰਮ ਖਵਾ ਦੋ ਸਾਨੂੰ ਬੱਸ ਆ
ਸਾਰਿਆਂ ਦਾ ਹੀ ਹਾਲ ਹੈ
ਹਾ
ਤੁਹਾਨੂੰ ਮੈਂ ਦੱਸ ਦੀ ਪਰਸੋਂ ਬੱਚੇ ਸਾਡੇ ਆਏ ਹੋਏ ਸੀਗੇ ਮੇਰੀ ਜਠਾਣੀ ਜੀ ਦੇ ਬੱਚੇ ਆਏ ਹੋਏ ਸੀਗੇ ਤੇ ਕਹਿੰਦੇ ਪੀਜ਼ਾ ਮੰਗਓ ਪੀਜ਼ਾ ਮੰਗਵਾਇਆ ਕਹਿੰਦੇ ਸਾਨੂੰ ਨਾ ਸਿੰਪਲ ਪੀਜ਼ਾ ਮੰਗਵਾ ਕੇ ਦੇਣਾ ਪਨੀਰ ਵਾਲਾ ਅਤੇ ਮੈਂ ਕੀ ਕੀਤਾ ਦੋ ਪੀਜ਼ੇ ਮੰਗਵਾਏ ਮੈਂ ਕਿਹਾ ਚੱਲ ਬੱਚੇ ਪਨੀਰ ਵਾਲਾ ਖਾ ਲੈਣਗੇ। ਤੇ ਮੈਂ ਆਪਣਾ ਤੰਦੂਰੀ ਸਪਾਈਸੀ ਬਣਵਾ ਲਿਆ। ਰੈਡ ਚਿੱਲੀ ਵਾਲਾ ਬੱਚਿਆਂ ਨੇ ਪੀਜ਼ਾ ਮੰਗਇਆ ਰੈੱਡ ਚਿੱਲੀ ਵਾਲਾ ਇਹਨਾਂ ਨੇ ਖਾਧਾ
ਦੂਜਾ ਤੁਸੀਂ ਉਹ ਐਵੇਂ ਹੀ ਕਰਦੇ ਨੇ ਇਹਨਾਂ ਨੂੰ ਵੈਸੇ ਘਰ ਸਬਜ਼ੀ ਚ ਮਰਚ ਮਿਰਚ ਆ ਜ ਨਾ ਥੋੜੀ ਜਿਹੀ ਵੀ ਤੇ ਇਹਨਾਂ ਨੇ ਨੀ ਖਾਣੀ ਤੇ ਬਾਹਰ ਦੀਆਂ ਚੀਜ਼ਾਂ ਜਿਨਾਂ ਨੂੰ ਸਪਾਈਸੀ ਪਸੰਦ ਹੈ ਕੋਈ ਵੀ ਚੀਜ਼ ਇਹਨਾਂ ਨੇ ਸਪਾਈਸੀ ਖਾਣੀ
ਉਹੀ ਨਾ ਫਿਰ ਮੇਰੇ ਹਸਬੈਂਡ ਕਹਿੰਦੇ ਹੁਣ ਮੈਂ ਕਹਿੰਦੇ ਇਹਦੇ ਨਾਲ ਤਾਂ ਮੈਂ ਦੋਨੋਂ ਹੀ ਸਪਾਈਸੀ ਬਣਵਾ ਲੈਂਦੀ
ਹਾਂ ਉਹ ਵਧੀਆ ਵਧੀਆ
ਉਹਨੂੰ ਮੂੰਹ ਨੀ ਲਾਇਆ ਕਿਸੇ ਨੇ ਸਿੰਪਲ ਭਲਵੇ ਮੈਂ ਕਿਹਾ ਮੈਨੂੰ ਤਾਂ ਸਵਾਦ ਹੀ ਨਹੀਂ ਆਇਆ
ਏਦਾਂ ਹੀ ਕਰਦੇ ਨੇ ਬੱਚੇ ਨਾ ਬਸ ਇਹੀ ਕੁਛ ਹੀ ਕਰਦੇ ਰਹਿੰਦੇ ਨੇ। ਵਧੀਆ ਤੁਹਾਡਾ ਤਾਂ ਦਿਲ ਲੱਗਾ ਬੱਚਿਆਂ ਨਾਲ।
ਉਹ ਹੀ ਨੇ ਹੋਏ ਪੂਜਾ ਵੀ ਹੁਰ ਬਸ ਵਧੀਆ ਤੁਸੀਂ ਸੁਣਾਓ।
ਠੀਕ ਆ ਵਧੀਆ।
ਹਾਂ ਤੁਸੀਂ ਕੀ ਬਣਾ ਲਿਆ ਅੱਜ।
ਅਸੀਂ ਅੱਜ ਭੈਣ ਜੀ ਘੀਆ ਬਣਾਇਆ ਸੀਗਾ।
ਮੇਰਾ ਫੇਵਰੇਟ ਘੀਆ ਹੈ।
ਅੱਛਾ ਤੁਹਾਡਾ ਫੇਵਰੇਟ ਅਸੀਂ ਤਾਂ ਖਾਧਾ ਵੀ ਨਹੀਂ ਵੈਸੇ ਅਸੀਂ ਖਾ ਕੇ ਅਕ ਗਏ ਘੀਆ ਬਹੁਤ ਬਹੁਤ ਬਣਾਇਆ ਮਨ ਨੀ ਕਰਦਾ।
ਮੈਨੂੰ ਵਧੀਆ ਲੱਗਦਾ ਪਤਾ ਕਿੱਦਾਂ। ਘੀਏ ਦੇ ਵਿੱਚ ਲੱਸਣ, ਅਦਰਕ, ਪਿਆਜ
ਭੈਣਜੀ ਨਹੀਂ ਘੀਆ ਸਿੰਪਲ ਹੀ ਖਾਓ ਬੜਾ ਵਧੀਆ ਹੁੰਦਾ ਹੈ।
ਮੇਰੀ ਗੱਲ ਸੁਣੋ ਨਾ ਮੇਰੇ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਖਾਣਾ ਹਾਂ ਇੱਕ ਪਿਆਜ ਲੈਣਾ ਦੋ ਤਿੰਨ ਤੁਰੀਆਂ ਲੱਸਣ ਦੀਆਂ ਲੈ ਲੈਣਾ ਜਰਾ ਜਾਂ ਅਦਰਕ ਲੈ ਲੈਣਾ।
ਠੀਕ ਹੈ।
ਤਿੰਨ ਚਾਰ ਟਮਾਟਰ ਪਾ ਕੇ ਬਣਾਉਣਾ ਇੰਨਾ ਸਵਾਦ ਬਣਦਾ ਨਾ ਮੂੰਹੋਂ ਨਹੀਂ ਲੈਂਦਾ ਰਸ ਪਿੰਨਾ ਬੜਾ ਸਵਾਦ ਲੱਗਦਾ।
ਹਾਂ ਨਹੀਂ ਵੈਸੇ ਅਸੀਂ ਤਾਂ ਸਿੰਪਲ ਹੀ ਬਣਾ ਲਈਏ ਤਾਂ ਟਮਾਟਰ ਪਿਆਜ ਭੁੰਨ ਕੇ ਥੋੜੇ ਜਿਹੇ ਨਾ ਮਲਾਈ ਪਾ ਲਈ ਦੀ ਬਸ ਦੋ ਕੁ ਚਮਚੇ ਬਸ ਉਹਦੇ ਨਾਲ ਇੰਨਾ ਟੇਸਟੀ ਬਣ ਜਾਂਦਾ ਲੋੜ ਹੀ ਨਹੀਂ ਪੈਂਦੀ ਕਿਉਂਕਿ ਵੈਸੇ ਹੀ ਆ ਇੰਨਾ ਹੈਲਦੀ ਹੁੰਦਾ। ਲੋੜ ਨਹੀਂ ਪੈਂਦੀ ਅਦਰਕ ਲੱਸਣ ਪਾਉਣ ਦੀ ਨਾ ਇਹਦੇ ਚ ਉਹ ਤਾਂ ਆਪਣੇ ਟੇਸਟ ਦੀ ਗੱਲ ਏ। ਹੁਣ ਪਰ ਗਰਮੀ ਹੈ ਨਾ ਜਿੱਦਾਂ ਮੈਂ ਵੈਸੇ ਵੀ ਅਵੋਇਡ ਕਰਨੀ ਆ। ਕੋਈ ਸਬਜ਼ੀ ਬਣਾਵਾਂ ਥੋੜ੍ਹਾ ਜਾ ਕਿਉਂਕਿ ਗਰਮੀ ਚ ਨਹੀਂ ਵਧੀਆ ਰਹਿੰਦਾ।
ਮੇਰਾ ਜਦੋਂ ਛੋਟਾ ਬੇਬੀ ਹੋਣ ਵਾਲਾ ਸੀ ਨਾ ਤੇ ਮੈਂ। ਮਤਲਬ ਨੌ ਮਹੀਨੇ ਘੀਆ ਖਾਧਾ ਉਹ ਵੀ ਇੱਦਾਂ ਬਣਾ ਕੇ
ਹਮ ਹੁਣ ਤੁਹਾਡੇ ਬੇਬੀ ਨੂੰ ਘੀਅ ਫਿਰ ਪਸੰਦ ਹੋਣਾ।
ਉਹ ਨੀ ਖਾਂਦਾ।
ਲੈ ਤਾਂ ਗੱਲ ਗ਼ਲਤ ਹੋ ਗਈ ਭੈਣਜੀ, ਜਿਹੜੀ ਚੀਜ਼ ਮਾਂ ਖਾਏ, ਤੇ ਬੱਚੇ ਨੂੰ ਤਾਂ ਵੈਸੇ ਵਧੀਆ
ਨਾਲ ਉਲਟਾ ਹੁੰਦਾ, ਮੇਰੇ ਦੋਨੋ ਬੇਬੀ ਵਾਰੀ ਨਾ
ਅੱਛਾ- ਅੱਛਾ।
ਨੀ ਖਾਧੇ, ਬਾਕੀ ਸਭ ਕੁਝ ਖਾਧਾ, ਮੇਰੇ ਬੱਚੇ ਦੋਨੋਂ ਹੀ ਗੋਲ ਗੱਪੇ ਖਾਂਦੇ ਨੇ। ਰੇਹੜੀ ਤੇ ਜਾ ਕੇ ਹੱਟਦੇ ਈ ਨਹੀਂ।
ਇਹ ਗੱਲ ਤਾਂ ਤੁਸੀਂ ਸਹੀ ਕਹੀ ਏ, ਬੱਚਿਆਂ ਨੂੰ ਪਤਾ ਨੀ ਜਨਾਨੀਆਂ ਦੇ ਸਵਾਦ ਕਿਵੇਂ ਆ
ਮੈਨੂੰ ਤੇ ਹਾਸਾ ਆਂਦਾ, ਜਨਾਨੀਆਂ ਵਾਂਗੂ ਗੋਲ ਗੱਪੇ ਖਾਂਦੇ ਨੇ ਦਸ- ਦਸ, ਬਾਰਾਂ ਬਾਰਾਂ।
ਆਹ ਦੱਸੋ ਵੇਖੋ, ਮੈਨੂੰ ਨੀ ਚੰਗੇ ਲੱਗਦੇ, ਪਤਾ ਨੀ ਮੈਂ ਖਾਂਦੀ ਹਾਂ, ਇੱਕ ਦਮ ਪਤਾ ਨੀ ਮੇਰੇ ਇੰਨੇ ਫੇਵਰੇਟ ਨੀ ਰਹੇ ਸ਼ੁਰੂ ਜਨਾਨੀਆਂ ਨੂੰ ਹੁੰਦਾ ਨਾ ਚਾਅ। ਖੱਟਾ ਖਾਣਾ, ਖੱਟੇ ਖੱਟਾ ਦਿਓ ਭਾਈ, ਖੱ ਟਾ ਦਿਓ, ਪਤਾ ਨੀ ਮੈਨੂੰ ਤਾਂ ਨਹੀਂ ਪਸੰਦ, ਮੈਂ ਤਾਂ ਕਹਾਂਗੀ ਭਾਈ ਮਿੱਠਾ ਪਾ ਦੇ ਥੋੜਾ ਜਿਹਾ।
ਨਹੀਂ ਮੈਂ ਤਾਂ ਸੁੱਕੇ ਗੋਲ ਗੱਪੇ ਖਾਣੀ, ਮੈਨੂੰ ਪਸੰਦ ਹੀ ਨਹੀਂ ਗੋਲ ਗੱਪੇ।
ਹਾਂ, ਇਹ ਤਾਂ ਗੱਲ ਹੈ।
ਤੇ ਬੱਚੇ ਮੇਰੇ ਛੱਡਦੇ ਨਹੀਂ ਰੇਹੜੀ ਆਲੇ ਕਹਿੰਦੇ ਆ, ਕਿ ਇੰਨੇ ਜਨਾਨੀਆਂ ਨੀ ਖਾਂਦੀਆਂ, ਜਿੰਨੇ ਸਾਡੇ ਤੁਹਾਡੇ ਬੱਚੇ ਖਾਂਦੇ ਨੇ।
ਹਾਂ ਸਹੀ ਗੱਲ ਕਹਿ, ਸ਼ੌਕੀਨ ਇੰਨੇ ਨੇ ਕੀ ਕਰੀਏ ਹੁਣ, ਬੱਚੇ ਜ਼ਿਆਦਾ ਹੀ ਸ਼ੌਕੀਨ ਨੇ। ਹਾਂ, ਤਿੱਖਾ ਖਾਣ ਦੇ ਨਾ।
ਦਸ- ਦਸ, ਬਾਰ੍ਹਾਂ- ਬਾਰ੍ਹਾਂ ਉਹੀ ਖਾ ਜਾਂਦਾ।
ਉਹ ਬੜਾ ਚਲਾਕ ਏ, ਬੜਾ ਸ਼ਰਾਰਤੀ ਜਾ, ਗੱਲਾਂ ਬੜੀਆਂ ਸੋਹਣੀਆਂ ਕਰਦਾ ਉਹ ਤਾਂ। ਬਹੁਤ ਸੋਹਣੀਆਂ ਗੱਲਾਂ ਬਣਾਦਾ, ਇੰਨਾ ਸ਼ੈਤਾਨ ਹੋ ਗਿਆ ਨਾ, ਹੁਣ ਜ਼ਿਆਦਾ ਸ਼ਰਾਰਤੀ ਹੋ ਗਿਆ।
ਹੁਣ ਆਪਣੀ ਭੂਆ ਨੂੰ ਕਹਿੰਦਾ ਪਿਆ ਸੀ, ਕਹਿੰਦਾ ਬਰਗਰ ਖਾਧਾ, ਸੋਸ ਲੱਗੀ ਦੀ ਸੀ ਪਲੇਟ ਤੇ, ਕਹਿੰਦਾ ਚੱਟ ਲੈ।
ਹਾਏ ਮੈਂ ਮਰਜਾ।
ਮੈਂ ਕਹਿੰਦੀ ਕੀ ਗੱਲ ਐ, ਚੱਟ ਲੈ ਕਹਿੰਦਾ।
ਪਲੇਟ ਸਾਫ ਕਰਕੇ ਰੱਖੀ ਕਹਿੰਦਾ।
ਚਲੋ ਹੁਣ ਤੁਹਾਨੂੰ ਮੈਂ ਜਿਹੜੀ ਗੱਲ ਕਹਿਣੀ ਸੀ, ਹੁਣ ਤੁਸੀਂ ਕਿੱਟੀ ਨੈਕਸਟ ਟਾਈਮ ਮਿਸ ਨੀ ਕਰਨੀ। ਤੇ- ਤੇ ਅਪਡੇਟ- ਅਪਡੇਟ ਰਹਿਣਾ, ਤੁਸੀਂ ਵਟਸਐਪ ਚੈੱਕ ਕਰ ਲਿਆ ਕਰੋ। ਤੇ ਮੈਸੇਜ ਆਂਦਾ ਥੋੜਾ ਦੇਖ ਲਿਆ ਕਰੋ, ਨਾ ਥੋੜਾ ਰਿਪਲਾਈ ਵੀ ਦੇ ਦਿਆ ਕਰੋ। ਹਨਾ ਚਲੋ ਠੀਕ ਆ ਚੰਗਾ ਫਿਰ, ਸਸ਼ ਰੀ ਕਾਲ, ਸਸ ਰੀ ਕਾਲ।